ਹੈਲੋ। ਹਾਂਜੀ ਜੀ ਹੈਲੋ, ਹਾਂਜੀ -ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਅ -ਹਾਂਜੀ ਆ ਰੀ ਆਵਾਜ਼ ਆਂਦੀ ਪੀ ਮੇਰੀ।
ਆ ਰਹੀ ਹੈ ਆਵਾਜ਼
ਹਾਂਜੀ ਹਾਂਜੀ ਕੱਟ ਰਹੀ ਸੀ ਨਾ ਪਹਿਲੇ। ਹਾਂਜੀ -ਹੋਰ ਸੁਣਾਓ ਠੀਕ ਹੋ?
ਹਾਂ, ਬਸ ਮੈਂ ਠੀਕ ਹਾਂ। ਤੁਸੀਂ ਆਪਣੀ ਸੁਣਾਓ ਅੱਜ ਸ਼- ਇੰਨੇ ਚਿਰਾਂ ਬਾਅਦ ਕਿਵੇਂ ਯਾਦ ਕੀਤਾ?
ਬਸ ਕੀ ਕਰੀਏ ਘਰ ਦੇ ਕੰਮਾਂ ਚੋ ਈ ਨੀਂ ਟੈਮ ਮਿਲਦਾ। ਥੱਕ ਜਾਂਨੇ ਪੂਰਾ ਦਿਨ ਕੰਮ ਕਰਕੇ- ਕਰਕੇ ਹੇਂਹੇਂ ਹਹ ਹੇਂੲ ਕੁਛ ਬੱਚਿਆਂ ਦੀ ਛੁਟ ਛੁਟੀਆਂ ਪੈ ਗੀਆਂ। ਅੱਛਾ ਟਾਈਮ ਟੇਬਲ- ਪੂਰਾ ਵਿਗੜ ਜਾਂਦਾ ਏ ਨਾ ਕਿ ਚਾ ਪਹਿਲੇ ਬੱਚੇ- ਚੇ ਸਵੇਰੇ ਛੇਂ ਵਜੇ ਉੱਠ ਕੇ ਤਿਆਰ ਹੁੰਦੇ ਸ- ਤੇ ਜਾਂਦੇ ਸੀ ਆਪ- ਆਪਣਾ ਕੰਮ ਉਦੋਂ ਈ ਸ਼ੁਰੂ ਹੋ ਜਾਂਦਾ ਸੀ। ਹੁਣ ਬੱਚੇ ਨੀ ਉੱਠਦੇ ਦੱਸ-
ਹਾਂ, ਆਪ ਨੂੰ ਇੰਨਾ ਆਲਸ ਪੈ ਗਿਆ ਨਾ। ਮੈਂ ਦੱਸ ਨੀ ਸਕਦੀ ਵੀ। ਅਤੇ, ਬੱਚੇ ਦੀ ਛੱਡੋ। ਆਪ ਨੂੰ ਕਿੰਨਾ ਆਲਸ ਪੈ- ਕੇ ਹੈਗਾ ਠੰਡਾ
ਬਿਲਕੁਲ ਮੈਂ ਤੇ ਆਪ ਨਹੀਂ ਉੱਠਦੀ ਸਵੇਰੇ ਅੱਠ ਵਜੇ ਤੋਂ ਪਹਿਲੇ। ਉਹ ਹੁੰਦਾ ਕਿ ਚੱਲ ਕੀ- ਕੀ, ਕਰਨਾ ਉੱਠ ਕੇ, ਪੂਰਾ ਦਿਨ ਕੰਮ ਈ ਕਰਨਾ ਉਹਦੇ ਚੋ ਬਸ, ਉਹੀ ਪਤੇ ਕਿ, ਇੱਕ ਤੇ ਕਾਰ ਦਾ ਕੰਮ, ਉੱਤੋਂ ਨਾ ਮੇਰੀ ਮਸ਼ੀਨ ਖ਼ਰਾਬ ਹੋ ਗਈ, ਵਾਸ਼ਿੰਗ ਮਸ਼ੀਨ। ਤੇ, ਉਹ ਕੱਪੜੇ ਤੋਂ ਕਿ, ਵੀ ਥੱਕ ਜਾਂਦੀ ਹਾਂ, ਉਹ ਸਮਝ ਨੀ ਆਉਂਦਾਛ ਹੁਣ ਨਾ ਉਹ ਕਨਫਿਊਜ ਹੋ ਰਹੀ ਆ, ਕਿ ਬਿ ਹੁਣ ਫੁਲੀ ਆਟੋਮੈਟਿਕ ਲਾ ਜਾਂ ਸੈਮੀ ਲਾ ਮੈਨੂੰ ਇਹ ਸਮਝ ਨੀ ਆ ਰਿਹਾ। ਤੇ, ਹਾਂ, ਮੇਰੇ ਕੋਲ ਨਾ ਸਹਿਮੀ ਸੀ, ਤੇ ਹੁਣ, ਪਤੇ ਕਿ ਉਹਈ ਨਾ ਘਰ ਦੇ ਕੰਮ ਸਾਰੇ ਰ ਤੁਹਾਨੂੰ ਪਤਾ ਹੈ, ਕਿ ਤੁਸੀਂ ਮੇਰਾ ਘਰ ਦੇਖਿਆ ਦਾ ਹੋਨਾ ਕਿ, ਮੇਰੇ ਘਰ ਵਿਚ ਨਾ ਸੀੜੀਆਂ ਵੀ ਉੇਤੇ ਥੱਲੇ ਦਾ ਪੋਸ਼ਣ ਨੇ ਦੋ, ਤਿੰਨ ਪੋਸ਼ਣ ਉੱਤੇ- ਥੱਲੇ ਵੇ ਕੁੱਝ ਮੈਂ ਥੱਕ ਜਾਂਦੀ ਹਾਂ, ਔਰ ਕੱਪੜੇ ਵੀ ਤੁਹਾਨੂੰ ਪਤਾ ਹੈ, ਕਿ ਫੇਰ ਪਰਿਵਾਰ ਦੇ ਕੱਪੜੇ ਨੇ ਫਿਰ ਕੁਛ, ਨਾ ਕੁਛ ਰੋ ਕੱਪੜਿਆਂ ਵੀ ਤੁਹਾਨੂੰ ਪਤਾ ਰੋਜ਼ ਬੈਟ ਸ਼ੀਟ ਏ ਜਾਂ ਬੱਚਿਆਂ ਦੇ ਗਰਮੀਆਂ ਦੋ, ਦੋ, ਤਿੰਨ, ਤਿੰਨ ਜੋੜੇ ਨੇ, ਤੇ ਮੈਂ ਉਹੀ ਮੈਂ ਸੋਚ ਰਹੀ ਸੀ, ਪਤਾ ਕਦੀ ਮਨ ਕਰਦਾ ਹੈ, ਕਿ ਫੁੱਲਲੀ ਲੈਲਾਂ। ਕਦੀ ਕਰਦਾ ਸੈਮੀ ਹੁਣ ਸਹਿਮੇ ਲਿੱਤੇ ਸੀ। ਅੱਛਾ। ਸੈਮੀ ਤੇ ਵੀ ਪੂਰੀ ਮਿਹਨਤ ਹਨਾ ਉਹਦੇ ਚੋਂ ਨ
ਨਹੀਂ, ਨਹੀਂ, ਮੈਂ ਤੇ, ਪਤਾ ਕੀ ਤੁਹਾਨੂੰ ਤੇ, ਮੈਂ ਇਹੀ ਸਲਾਹ ਦੇਵਾਂਗੀ। ਤੁਸੀਂ ਨਾ ਪਹਿਲੇ ਤਾਂ ਫੁੱਲ ਹੀ ਲੈ ਲੋ ਜਿਵੇਂ ਨਾ ਇਹਨਾਂ ਨੂੰ ਕਹਿ ਕੇ ਤੇ ਭਾਜੀ ਨੂੰ ਕਹਿ ਕੇ ਦੂ ਥੀ ਖੁੱਲ੍ਹ ਹ ਲੈ, ਲੋ ਠੀਕ ਏ, ਫੇਰ ਤੇ ਬਾਅਦ ਚ ਨਾ ਤੁਸੀਂ ਆਪਣੇ ਸਹਿਮੀ ਵ ਈਨੂੰ ਠੀਕ ਕਰਾ ਲੈਣਾ। ਪਤਾ, ਕਿਉ ਕਿ, ਮੇਰੇ ਕੋਲ ਵੀ ਨਾ, ਦੋਨੋ ਮਸ਼ੀਨਾਂ ਹੈਗੀਆਂ ਨੇ, ਮੇਰੇ ਕੋਲ ਸੈਮੀ ਵੀ ਹੈ, ਮੇਰੇ ਕੋਲ ਫੁਲੀ ਵੀ, ਹੈ ਗੀ ਏ। ਤੇ, ਹੁਣ ਪਤਾ ਹੀ, ਕੀ ਹੈਗਾ ਕੱ ਕੱਪੜਿਆਂ ਦੀ ਵੀ ਨਾ, ਇੱਕ ਤਰ੍ਹਾਂ ਦੀ ਵਰਾਇਟੀ ਹੁੰਦੀ ਨੇ‌ ਤੁਸੀਂ ਇਹ, ਕਹਿ ਲਓ ਹੁਣ ਕਈ ਵਾਰ ਕੱਪੜੇ ਨਾ ਜਿਵੇਂ ਬੱਚਿਆਂ ਦੇ, ਹੋ ਯਾ ਮੈਲੇ ਹੁੰਦੇ ਨੇ, ਕਈ ਵਾਰ ਸਾਬ ਕੱਪੜੇ ਹੁੰਦੇ ਨੀ ਜਿਵੇ ਸਾਡੇ ਸੂਟ ਹੁੰਦੇ ਹੈਗੇ ਨੇ ਹੈਨਾ ਲੇਜਿਸ ਦੇ, ਸਾਡਾ ਕੱਪੜਾ ਇੰਨਾ ਗੰਦਾ ਨੀ ਹੁੰਦਾ ਹੈਗਾ।
ਕੁਲ ਹਾਂ-ਹਾਂ-ਹਾਂ
ਕੱਪੜਾ ਹੋ ਗੇਆ, ਚੱਲ ਬੱਚਿਆਂ ਦਾ ਵੀ ਏਂਨਾ ਨੀ ਹੁੰਦਾ ਹੈਗਾ ਬੱਚੇ ਜਿਵੇਂ ਹੁਣ ਦੂਜੇ ਖੇਡ ਹੁੰਦੇ ਨਾ ਉਨਾਂ ਦੇ ਗੰਦੇ ਹੋ ਜਾਂਦੇ ਨੇ ਪਰ ਵੈਸੇ ਨੀ ਬੱਚਿਆਂ ਦੇ ਏਡੇ ਗੰਦੇ ਹੁੰਦੇ ਹਨਾ, ਵੈਸੇ ਨੀ ਗੰਦੇ ਹੁੰਦੇ ਹੈਗੇ। ਤੇ ਮੈਂ ਤੇ ਕੀ ਕਰਨੀ ਹੈਗੀ ਆਂ ਤੇ ਜਿਵੇਂ ਅਪ ਅਪਣੇ ਕੱਪੜੇ ਹੋ ਗਏ, ਬੱਚਿਆਂ ਦੇ ਹੋ ਗਏ। ਤੇ ਜੀ ਮੈਂ ਤੇ ਅਪਣੇ ਕੁਲੀ ਦੇ ਵਿੱਚ ਪਾ ਦਿਨੀ ਆਂ, ਤੇ ਅਗਰ ਜਿਵੇਂ ਮੇਨੂੰ ਕੋਈ ਲੱਗ ਹੈਗਾ ਜਿਵੇਂ ਕੱਪੜੇ ਥੋੜ੍ਹੇ ਜੇ, ਦੂਸਰੇ ਹੈਗੇ ਨੇ ਹੈ ਨਾ ਜਿਵੇਂ ਤੁਸੀਂ ਕੈ ਲਓ ਅੰਡਰ ਗਾਰਮੈਂਟਸ ਹੋ ਗਏ, ਹਾਂ ਯਾ ਕੁਛ ਅੰਡਰ ਗਾਰਮੈਂਟਸ ਵਗੈਰਾ ਹੋ ਗਏ ਯਾ ਕੁਛ ਹੈਨੀ ਕਿਸੇ ਵੀ ਤਰ੍ਹਾਂ ਦੇ ਕੱਪੜੇ ਹੋ ਗਏ ਹਨਾ ਗੰਦੇ ਹੁੰਦੇ ਹੈਗੇ ਨੇ, ਤੇ ਜਿਵੇਂ ਕ ਬੈਡਸ਼ੀਟ ਜਆਦਾ ਗੰਦੀ ਹੈ ਤੇ ਤਾਂ ਉਹਨੂੰ ਮੈਂ ਸੈਮੀ ਦੇ ਵਿੱਚ ਪਾ ਦਿੰਨੀ ਆਂ। ਲੇਕਿਨ ਅਗਰ ਮੇਨੂੰ ਲੱਗਦਾ ਮੇਰੀ ਬੈਡਸ਼ੀਟ ਠੀਕ ਏ। ਠੀਕ ਹੈ ਜਾਅਦਾ ਮੇਰੀ ਗੰਦੀ ਨੀ ਹੈਗੀ ਫਿਰ ਉਨੂੰ ਮੈਂ ਫੂਲੀ ਦੇ ਵਿੱਚ ਈ ਪਾਨੀ ਆ, ਜਿਵੇਂ ਭਾਰੀ-ਭਾਰੀ ਬੈਡਸ਼ੀਟ ਹੋ ਗਈਆਂ, ਤੁਸੀਂ ਏ ਕੈ ਲਓ ਸਰ ਵਿੱਚ ਤੁਸੀਂ ਕੈਲੋ ਗਲਾਫ ਹੋ ਗਏ, ਭਾਰੀ-ਭਾਰੀ ਬਲੈਂਕੇਟ ਹੋ ਗਏ, ਤੇ ਓ ਫੁੱਲੀ ਦੇ ਵਿੱਚ ਨਾ ਬੜੇ ਚੰਗੀ ਤਰ੍ਹਾਂ ਤਨ ਨਾ ਇੰਨੀ ਮੈਨਤ ਕਰਨੀ ਨੀ ਪੈਂਦੀ। ਈਵਨ ਬੜੇ ਸੋਣੇ ਤੁ ਧੋਤੇ ਜਾਂਦੇ ਨੇ, ਤੇ ਤੁਸੀਂ ਏ ਕੈ ਲਓ ਮੈਂ ਹਾਂ ਤੁਸੀਂ ਐ ਫੁੱਲੀ ਲੈ ਲਓ, ਕਿਉਂਕਿ ਏਦਾ ਨਾ ਹੁਣ ਦੇਖੋ ਕਿਸੇ ਦਿਨ ਸਾਡੀ ਤਬੀਅਤ ਵੀ ਠੀਕ ਠੀਕ ਨੀਂ ਹੁੰਦੀ। ਬੰਦਾ ਕੈਂਦਾ ਨੀਂ ਐ ਅੱਜ ਮਨ ਨੀ ਕਰਦਾ ਪੇਆ ਕੱਪੜੇ ਧੋਣ ਦਾ ਹੈਨਾ, ਤੇ ਤਾਂ ਵੀ ਬੰਦਾ ਨਾ ਫੁੱਲੀ ਦੇ ਵਿੱਚ ਧੋ ਲੈਂਦਾ ਕੱਪ ਬੜੇ, ਹੁਣ, ਤੁਸੀਂ ਏ ਕੈ ਲਓ ਕਿ ਫਾਇਦਾ ਰਹਿੰਦਾ ਹੈਗਾ ਇੱਕ ਬੰਦੇ ਨੂੰ ਨਾ ਇਸ ਚੀਜ਼ ਦਾ ਹੁਣ ਜਿਵੇਂ ਅੱਜ ਅਸੀਂ ਕਿੱਥੇ ਜਾਣਾ ਮੈਂ ਹੈਗੇ ਹੁਣ ਮੈਂ ਦੇਖੋ ਕੀ ਕਰਨੀ ਆ। ਰਾਤ ਨੂੰ ਮੈਂ ਮਸ਼ੀਨ ਲਗਾ ਦਿੰਨੀ ਆਂ।
ਅੱਛਾ,
ਕੱਪੜੇ ਹੁੰਦੇ ਨੇ ਉਹ ਮੈਂ ਜਿਵੇਂ ਦੋ ਵਾਰ ਧੋ ਲੈਂਦੀ ਹਾਂ, ਪਹਿਲੇ ਸਾਫ਼ ਕੱਪੜੇ ਧੋ ਲੈਂਦੀ ਹਾਂ। ਫਿਰ ਸਵੇਰੇ ਮੈਂ ਦੂਜੇ ਆਪਣੇ ਗੰਦੇੇ ਕੱ ਕੱਪੜੇ ਪਾ ਦਿੰਨੀ ਆਂ ਇਹਨਾਂ ਦੇ ਫੁਲੀ ਦੇ ਵਿੱਚ ਹੀ ਪਹਿਲੇ ਅੱਛੇ ਕੱਪੜੇ ਸਾਰੇ ਧੋਤੇ ਨਾ ਤੇ ਬਾਅਦ ਚ ਜਿਹੜੇ ਥੋੜੇ ਗੰਦੇ ਜੇ ਕੱਪੜੇ ਹੁੰਦੇ ਆ। ਨੇ ਉਹਨਾਂ ਨੂੰ ਰਲਾ ਕੇ ਵਿੱਚ ਜਿਵੇਂ ਪਹਿਲੇ ਥੋੜਾ ਪਾਣੀ ਕੱਢ ਲਿਆ ਤੇ ਫਿਰ ਤਾਂ ਉਹਨਾਂ ਨੂੰ ਵਿੱਚ ਪਾਤਾ ਉਹ ਕੱਪੜਿਆਂ ਨੂੰ ਨਾ ਥੋੜੇ ਜਿਹੜੇ ਗੰਦੇ ਕੱਪੜੇ ਹੈਗੇ ਨੇ। ਤੇ ਫਿਰ ਔਖਾ ਨੀ ਹੁੰਦਾ ਇੰਨਾ।
ਤੇ ਇਹ ਮੈਨੂੰ ਇਹ ਦੱਸੋ ਕਿਉਂਕਿ ਇਹਦੇ ਚ ਪਾਣੀ ਵੇਸਟੇਜ ਜ਼ਿਆਦਾ
ਨਹੀਂ, ਨਹੀਂ, ਨਹੀਂ ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ ਹੁਣ ਦੇਖੋ ਅਸੀਂ ਆਪਣੇ ਕੱਪੜੇ ਧੋਣੇ ਹੈਗੇ ਆਪਾਂ ਕਿੰਨਾ ਪਾਣੀ ਰੋਕਦੇ ਟੱਪਾਂ ਦੇ ਟੱਪ ਆਪਾਂ ਰੋੜਦੇ ਰਹਿੰਦੇ ਹੈਗੇ ਆ ਹਨਾ ਦੇਖੋ ਸਮਰਸੀਬਲ ਚਲਾਣਾ ਪੈਂਦਾ ਹੈ, ਤੇ ਫੇਰ ਤੁਸੀਂ ਕਹਿ ਲਓ ਇੱਕ ਬਾਲਟੀ ਤੋਂ ਖੁੱਲੇ ਪਾਣੀ ਹਾਂ ਤੇ ਫਿਰ ਉਹਦੇ ਵਿੱਚ ਹਿਸਾਬ ਕਿਤਾਬ ਹੈਗੇ ਈਵਨਦੇ ਲੀਟਰ ਦੇ ਨਾਲ ਹੀ ਹਿਸਾਬ ਕਿਤਾਬ ਹੈਗਾ। ਹੈਨਾ ਅੱਠ ਲੀਟਰ ਜਿਵੇਂ ਹੁਣ ਦਸ ਲੀਟਰ ਦੀ ਐ, ਬਾਰਾਂ ਲੀਟਰ ਦੀ ਜਿਵੇਂ ਵੀ ਕਪੈਸਟੀਵਲ ਹੀ ਹੁੰਦੀ ਹੈਗੀ ਹੈ ਤੇ ਤੁਸੀਂ ਲੀ ਲੀਟਰ ਦੇ ਅਕੋਰਡਿੰਗ ਇਹਦੇ ਵਿੱਚ ਪਾਣੀ ਪੈਂਦਾ ਹੈਗਾ, ਤੁਸੀਂ ਕਿੰਨੇ ਲੀਟਰ ਪਾਣੀ ਕੱਪੜੇ ਪਾਏ ਹੈਗੇ ਨੇ, ਤੁਹਾਨੂੰ ਲੱਗਦਾ ਵੀ ਇੰਨੇ ਲੀਟਰ ਦੇ ਵਿੱਚ ਕੱਪੜੇ ਧੋਤੇ ਜਾਣਗੇ। ਤੁਸੀਂ ਆਪਣਾ ਸੈੱਟ ਕਰ ਦਿੰਦੇ ਹੋ ਟਾਈਮ ਵੱਲ ਇਹ ਪਤਾ ਕੀ ਕੁਛ ਲੋਕਾਂ ਨੇ ਜ ਬਣਾਇਆ ਹੋਇ ਆ ਪਾਣੀ ਦੀ ਵੇਸਟੇਜ ਆ ਹੁੰਦੀ ਹੈ ਇਲੈਕਟ੍ਰੀਸਿਟੀ ਦੀ ਵੇਸਟੇਜ ਹੁੰਦੀ ਹੈ, ਇਹੋ ਜਿਹਾ ਕੁਛ ਵੀ ਨੀ ਹੈਗਾ।
ਮੈਂ ਨਾ ਇਹ ਸੁਣਿਆ ਕਿ ਬਈ ਅਗਰ ਇੱਕ ਘੰਟਾ ਚੱਲਦੀ ਹੈ ਇੱਕ ਘੰਟਾ ਹੀ ਪਾਣੀ ਲੈ ਰਹੀਏ, ਇੱਕ ਘੰਟਾ ਹੀ ਹੈ ਬਿਜਲੀ ਲੈ ਰਹੀਏ, ਇੱਕ ਘੰਟਾ ਪੂਰਾ ਕੱਪੜਾ ਅੰਦਰ ਹੀ ਫਸਿਆ ਰਹਿੰਦਾ ਹੈ, ਤੁਸੀਂ ਇੰਨੀ ਦੇਰੀ ਚ ਕੱੱਪੜੇ ਧੋ ਕੇ ਫਰੀ ਹੋ ਜਾਂਦੇ ਹੋ ਮਤਲਬ ਐਵੇਂ ਐਵੇਂ ਮੈਂ ਸੁਣ ਕੇ ਨਾ ਫਿਰ ਮੇਰਾ ਮਾਈਂਡ ਨਾ ਡੋਲਦਾ ਪਿਆ ਸੀ ਅੱਛਾ ਗੱਲ ਹੋਈ ਹੈ ਜਿਵੇਂ ਅਸੀਂ ਕਿਧਰੋਂ ਸ਼ਹਿਰ ਤੋਂ ਬਾਹਰ ਘੁੰਮਣ ਗ ਤਿੰਨ ਚਾਰ ਦਿਨ ਉਹ ਕੱਪੜਾ ਗੰਦਾ ਤੇ ਹੈ ਨੀ ਆ ਕੇ ਦਿਲ ਤੇ ਕਰਦਾ ਨੀ ਤੇ ਫੇਰ ਉਦੋਂ ਸੋਚੋ ਤੇ ਫੁੱਲ ਹੀ ਲੈ ਲੋ, ਇਹ ਵੈਸੇ ਤੁਹਾਡੀ ਇਹ ਗੱਲ ਅੱਛੀ ਹੈ ਕਿ ਮੈਂ
ਪਰ ਨਹੀਂ ਤੁਸੀਂ ਮੰਨੋਗੇ ਅਹ ਤੁਸੀਂ ਮਨੋਗੇ ਇਹ ਪਤਾ ਕਿ ਮੈਨੂੰ ਨਾ ਪਹਿਲੇ ਮੇਰੇ ਕੋਲ ਫੂਲੀ ਨਹੀਂ ਸੀ। ਮੇਰੇ ਕੋਲ ਸੈਮੀ ਸੀ, ਮੈਨੂੰ ਟੈਨਸ਼ਨ ਹੁੰਦੀ ਰਹਿੰਦੀ ਸੀ ਕਪੜੇ ਵੀ ਹਾਈ ਮੈਂ ਕਪੜੇ ਧੋਣੇ ਨੇ ਹਾਏ ਮੈ ਕਪੜੇ ਹਾਏ ਮੈਂ ਕੱਪੜੇ ਧੋਣੇ ਨੇ, ਕੱਪੜੇ ਧੋਣੇ ਨੇ। ਫਿਰ ਇਹਦੀ ਦਿਮਾਗ ਵਿੱਚ ਟੈਸ਼ਨ ਹੀ ਚੜੀ ਰਹਿੰਦੀ ਹੈਗੀ ਸੀ। ਹੈਂ ਤੇ ਹੁਣ ਮੰਨੋਗੇ ਕੱੱਪੜੇ ਦੀ ਟੇਨਸ਼ਨ ਮੇਰੇ ਦਿਮਾਗ ਤੋਂ ਹਟ ਗਈ ਹੁਣ ਬਿਲਕੁਲ। ਹੁਣ ਤੇ ਹੈ ਹੀ ਨਹੀਂ ਬਿਲਕੁਲ ਦਿਮਾਗ ਕੱਪੜਿਆਂ ਦੀ ਟੈਨਸ਼ਨ ਵੀ ਧੋਣੇ ਨੇ ਆ ਕਰਨੇ ਹੈਗੇ ਨੇ ਮੈਂ ਤਾਂ ਮਸ਼ੀਨ ਦੇ ਵੀਚ ਸੁੱਟ ਦਿੰਦੀ ਆਂ ਕਪ ਪੜੇ ਤੇ ਆਪਣੀ ਉਹ ਚੱਲਦੀ ਰਹਿੰਦੀ ਹੈਗੀ ਹੇ। ਤੇ ਹੁਣ ਔਖਾ ਨੀ ਹੈਗਾ,
ਅਰੇ ਉਹੀ ਗੱਲ ਹੁੰਦੀ ਏ ਨਾ, ਉਹੀ ਦੱਸ ਰਹੀ ਆ ਨਾ ਮੈਂ ਉਹੀ ਗੱਲ ਜਿਵੇਂ ਹ ਮੇਰਾ ਘਰ ਵੀ ਉੱਪਰ ਨੇ ਸੀੜੀਆਂ ਉਹ ਸੈਮੀ ਦਾ ਵੀ ਕੀ ਚੱਕ ਚੱਕਰ ਤੇ ਉਹੀ ਹੈ ਨਾ ਹੁਨ ਫੁੱਲੀ ਏਹੀ ਗੱਲ ਹੈ ਨਾ ਇੱਕ ਘੰਟਾ ਤੁਸੀਂ ਕੱਪੜਾ ਪਾਇਆ ਤੇ ਉਹਾਨੂੰ ਬਿਲਕੁਲ ਸਹੀ ਨਿਕਲੇਗਾ। ਕਪੜਾ ਬਾਹਰ ਜਿਵੇਂ ਹੁਣ ਸਰਦੀਆਂ ਦੀ ਤੁਸੀਂ ਗੱਲ
ਪਤਾ ਨੀ ਕੀ ਹੁਣ ਕਈ ਕਹਿੰਦੇ ਹੈਗੇ ਕਪੜਾ ਜ਼ਿਆਦਾ ਸਾਫ਼ ਨੀ ਹੁੰਦਾ ਦੇਖੋ ਮੈਂ ਤੇ ਕੱਪੜੇ ਕਹੋ ਕੈਟੇਗਰੀ ਕਰ ਲਓ ਨਾ ਆਪਣੀ ਗੰਦਾ ਕੱਪੜਾ ਹੈਗਾ ਉਹਨੂੰ ਪਹਿਲੇ ਬੁਰੁਸ਼ ਮਾਰ ਲੋੋ, ਉਹਨੂੰ ਇੱਕ ਟੱਪ ਪਾਣੀ ਦੇ ਵਿੱਚ ਧੋ ਲਓ। ਤੁਸੀਂ ਉਹਨੂੰ ਬੁਰਸ਼ ਮਾਰ ਕੇ ਉਹਨੂੰ ਫਿਰ ਪਾ ਦੋ ਵਿੱਚ ਤੁਸੀਂ। ਕੰਮ ਜਿਵੇਂ ਤੁਹਾਡੇ ਹਸ ਹਸਬੈਂਡ ਦੇ ਅਗਰ ਕੋਲਰ ਵਗੈਰਾ ਜਾਂ ਜਿਵੇਂ ਗਲਾਬ ਵਗੈਰਾ ਮਤਲਬ ਜਿਹੜੇ ਹੈਗੇ ਨੇ ਹੱਥਾਂ ਦੇ ਕਫ ਵਗੈਰਾ ਹੋ ਗਏ ਜਾਂ ਕੋਲਰ ਹੋ ਗਿਆ, ਤੇ ਇਹ ਗੰਦੇ ਹੈਗੇ ਨੇ ਤੁਸੀਂ ਪਹਿਲਾਂ ਇਹਨਾਂ ਨੂੰ ਧੋ ਲਓ ਸਾਬਣ ਲਗਾ ਲਓ ਇਹਨਾਂ ਦੇ ਬਰੱਸ਼ ਮਾਰ ਦੋ ਹਨਾ, ਅੱਗੇ ਥੋੜਾ ਬਰੱਸ਼ ਮਾਰ ਦੋ, ਪੈਂਟ ਤੇ ਬਰੱਸ਼ ਮਾਰ ਦੋ, ਤੇ ਸਿੰਪਲ ਨਾ ਥੋੜਾ ਜਿਹਾ ਵੀ ਮਾਰ ਦੋਗੇ ਨਾ ਤੇ ਮਸ਼ੀਨ ਆਪਣੇ-ਆਪ ਨੂੰ ਹੋਰ ਕਲੀਨ ਕਰ ਦਿੰਦੀ।
ਅੱਛਾ-ਅੱਛਾ ਇਹ ਵੀ ਸਿਸਟਮ ਜਾ ਇਹ ਵੀ ਤੁਸੀਂ ਉਹ ਕਹਿ ਰਹੇ ਹੋ ਜਿਵੇਂ ਜਿਵੇਂ ਜਿਵੇ ਦੇਖੋ ਸਾਡੀ ਤੇ ਫੈ ਫੈਕਟਰੀ ਆ ਕੀ ਨਾ ਚਾਹੁੰਦੇ ਹੋ ਵੀ ਕਾਲੇ ਹੋ ਜਾਂਦੇ ਨੇ ਕੱਪੜੇ। ਤੇ ਉਹੀ ਏ ਨਾ ਕਿ ਸੈਮੀ ਵਿੱਚ ਬੰਦਾ ਫੈਕਟਰੀ ਵਾਲੇ ਕੱਪੜੇ ਧੋ ਲੈਂਦਾ ਕਿਉਂਕਿ ਕਿੰਨੇ ਜੋੜੇ ਹੋਣਗੇ ਗੇ ਆ ਦੋ ਇਹ ਰੋਜ਼ਾ ਇੱਕ ਹੀ ਤੇ ਜੋੜਾ ਹੁੰਦਾ।
ਹਾਂ ਰੋਜ਼ ਲਗਾ ਲੋ, ਰਾਤੀ ਆਪਣਾ ਰੂਟੀਨ ਬਣਾ ਲੋ। ਆਪਾਂ ਰਾਤੀ ਲਗਾਉਣੀ ਤੇ ਸਵੇਰੇ ਉੱਠੋ ਆਪਣੇ ਕੱਪੜੇ ਸੁੱਕਣੇ ਪਾ ਦੋ।
ਅੱਛਾ ਠੀਕ ਹੈ ਮੈਨੂੰ ਨਾ ਕਈ ਲੋਕੀ ਮੈਂ ਨਾ ਇਹ ਕਨਫਿਊਜ ਸੀ ਕਈ ਕਹਿੰਦੇ ਨੇ ਪਾਣੀ ਬੜਾ ਲੱਗਦਾ ਏ
ਪਤਾ ਕੀ ਨਾ ਨਾ ਨਾ ਨਾ ਇੱਕ ਘੰਟਾ ਕੀ ਦੇਖੋ ਇਹ ਤੇ ਇੱਕ ਯੂਨਿਟ ਵੀ ਖਰਚ ਨਹੀਂ ਕਰਦੀ ਹੈਗੀ, ਤੁਸੀਂ ਨਾ ਫਿਰ ਇਹਦੇ ਸਟਾਰ ਰੇਟਿੰਗ ਦੇ ਅਕੋਰਡਿੰਗ ਵੀ ਲਿਆ ਕਰੋ ਨਾ ਕੋਈ ਵੀ ਚੀਜ਼ ਜਿਵੇਂ ਲੈਂਦੇ ਹੈਗੇ। ਇਲੈਕਟ੍ਰੋਨਿਕ ਆਈਟਮ ਅਗਰ ਤੁਸੀ ਕੋਈ ਵੀ ਲੈਂਦੇ ਹੈਗੇ ਨਾ ਉਹ ਫਾਈਵ ਸਟਾਰ ਰੇਟ। ਦੇ ਵਿੱਚ ਲੌ, ਤੇ ਤੁਸੀਂ ਵੈਖੋਗੇ ਹਾਂ ਤੁਸੀਂ ਦੇਖੋਗੇ ਹੁਣ ਜਿਵੇਂ ਮੇਰੇ ਕੋਲ ਡਬਲ ਡੋਰ ਫਰਿੱਜ ਹੈਗਾ ਹਨਾ ਉਹਨੂੰ ਫਾਈਵ ਸਟਾਰ ਰੇਟਿੰਗ ਹੈਗੀ ਉਹਦੇ ਚ ਨਾ ਬਕਾਇਦਾ ਲਿਖਿਆ ਹੁੰਦਾ ਹੈ ਤੁਹਾਡੇ ਪੂਰੇ ਸਾਲ ਦੇ ਵਿੱਚ ਕਿੰਨੇ ਯੂਨਿਟ ਕੰਜਿਊਮ ਕਰੇਗਾ। ਮਤਲਬ ਇੱਕ ਦਿਨ ਦਾ ਇੱਕ ਯੂਨਿਟ। ਕਰੇਗਾ ਹੁਣ ਇੱਕ ਯੂਨਿਟ ਆਈ ਥਿੰਕ ਸੱਤ ਰੁਪਏ ਦਾ ਹੈਗਾ। ਤੁਸੀਂ ਇਹ ਕਹਿ ਲਓ ਹਾਂ ਮਤਲਬ ਪੂਰੇ ਸਾਲ ਤੁਸੀਂ ਇਹ ਕਹਿ ਲੋ ਜਿਵੇਂ ਥ੍ਰੀ ਸਿਕਸਟੀ ਫਾਈਵ ਡੇਜ ਹੈਗੇ ਨੇ ਵੀ੍ ਥ੍ਰੀ ਸਿਕਸਟੀ ਫਾਈਵ ਡੇਜ ਦੇ ਵੀ ਤਿੰਨ ਸੌ ਯੂਨਿਟ ਕੰਜ਼ਿਊਮ ਕਰਦਾ ਪਿਆ ਫਰਿਜ ਇੱਕ ਤਰ੍ਹਾਂ ਦਾ ਮਤਲਬ ਇੱਕ ਦਿਨ ਦਾ ਪੂਰਾ ਇੱਕ ਯੂਨਿਟ ਵੀ ਨਹੀਂੀ ਹੁੰਦਾ ਤਰ੍ਹਾਂ ਦਾ, ਸੇਮ ਤੁਸੀਂ ਅਗਰ ਤੇ ਅਗਰ ਫੁਲੀ ਮਸ਼ੀਨ ਲੈਣੀ ਹੈ ਨਾ ਤੁਸੀਂ ਉਹਦੇ ਵਿੱਚ ਵੀ ਵੇਖਣਾ ਹੈਗਾ ਤੁਸੀਂ ਕਿਹੜੀ ਕੰਪਨੀ ਦੀ ਲੈ ਰਹੇ ਹੋ ਕਿੰਨੀ ਰੇਟਿੰਗ ਹੈਗੀ ਉਹਦੀ, ਉਹ ਕਿੰਨੀ ਕੰਜੰਪਸ਼ਨ ਕਰਦੀ ਹੈਗੀ। ਕੀ ਰੇਟ ਟੀ ਦੀ ਬਹੁਤ ਚੀਜ਼ਾਂ ਆ ਗਈ ਨੇ ਅੱਜ ਪਹਿਲੇ ਵਾਲ ਸਿਸਟਮ ਥੋੜ੍ਹੀ ਹੈਗੇ ਹੈ। ਜੋ ਇੰਨੀ ਇੰਨੀ ਇਲੈਕਟ੍ਰੋਨਿਕ ਆਈਟਮ ਤੁਸੀਂ ਕਹਿ ਲਓ ਪਾਵਰ ਕਨਜ਼ਮਸ਼ਨ ਕਰਦੀਆਂ ਨੇ ਹੁਣ ਤਾਂ ਈਵਨ ਏਸੀ ਵੀ ਆ ਗਏ ਹੈਗੇ ਨੇ ਕਿੰਨੇ ਏਸੀ ਇਹੋ ਜਿਹੇ ਆ ਗਏ ਹੈਗੇ ਨੇ ਤੁਸੀਂ ਕਹਿ ਲਓ ਤੁਸੀਂ ਉਹਨੂੰ ਅੱ ਘੰਟੇ ਚਲਾਓਗੇ ਤੂੰ ਇੱਕ ਜਾਂ ਦੋ ਯੂਨਿਟ ਨੂੰ ਕੰਜ਼ਿਊਮ ਕਰਦੇ ਨੇ ਬਸ
ਅੱਛਾ ਤੇ ਹਾਂ ਇਹਦੀ ਨਾ ਮੈਨੂੰ ਤਾਂ ਸਮਝ ਹੈ ਨੀ ਆ ਮੈਨੂੰ ਸਮਝ ਆਉਂਦੀ ਹੈ। ਤੇ ਇਹ ਮੈਨੂੰ ਨਾ ਬਸ ਕਿਉਂਕਿ ਇੱਕ ਵਾਸ਼ਿੰਗ ਮਸ਼ੀਨ ਤੇ ਕੀ ਇੱਕ ਲੇਡੀ ਦੀ ਬੜੀ ਨੀਡ ਵਾਲੀ ਚੀਜ਼ ਹੈ ਤੇ ਉਹਦੇ ਬਾਰੇ ਮੈਨੂੰ ਉਹਈ ਨਾ ਤੁਸੀਂ ਲਿੱਤੀ ਸੀ, ਤੁਹਾਡੇ ਦੋ ਮਸ਼ੀਨਾਂ, ਮੈਂ ਚੱਲ ਦੋਨਾਂ ਦੇ ਪਲੱਸ ਪੁਆਇੰਟ ਪਤਾ ਕਰਦੀਆਂ ਕਿ ਅਗਰ ਪੈਸਾ ਲਗਾਉਣਾ ਈ ਆ, ਬੰਦੇ ਨੇ
ਪਤਾ ਕਿ ਗਿਆ ਮੈਂ ਤਾਂ ਤਾਂ ਕਹਿ ਰਹੀ ਆ, ਅਗਰ ਤੁਸੀਂ ਦੂਜੀ ਠੀਕ ਕਰਾ ਲਿੱਤੀ ਨਾ ਜਿਹੜੀ ਪੁਰਾਣੀ ਹੈਗੀ ਹੈ, ਫੇਰ ਤੁਹਾਨੂੰ ਨਵੀਂ ਨੀ ਮਿਲਣੀ, ਪਹਿਲਾਂ ਤੁਸੀਂ ਨਵੀਂ ਲੈ ਲਓ, ਫੇਰ ਤੁਸੀਂ ਆਪਣੀ ਪੁਰਾਣੀ ਠੀਕ ਕਰਾ ਦੋ ਨਹੀਂ, ਹਾਂ।
ਆ ਠੀਕ ਏ ਅਹ ਉਹ ਤਾਂ ਤੁਸੀਂ ਮੰਨੋਗੇ ਮੇਰੀ ਤੇ ਉਹ ਨਾ ਕੰਮ ਲਈ ਵੀ ਚਲੀ ਗਈ ਆ। ਤੇ ਉਹ ਝਾੜੂ ਪੋਚੇ ਵੀ ਸਾਰੇ ਕਰਨੀ ਪੈਂਦੇਆਂ ਨੇ ਇੱਕ ਜਨਾਨੀ ਸਮਝ ਰਹੇ ਹੋ ਨਾ, ਫਿਰ ਉਹਨੇ ਬਾਜ਼ਾਰ ਦੇ ਕੰਮ ਵੀ ਕਰਨੇ ਨੇ ਇਸ ਗੱਲ ਤੋਂ ਨਾ ਬਹੁਤ ਮੈਂ ਪਰੇਸ਼ਾਨ ਸੀ ਤੇ, ਮੈਨੂੰ ਨਾ ਇਹਈ ਦੱਸ ਰਿਹੇ ਸੀ ਕਿ ਮਸ਼ੀਨ ਲਿਤੀ ਆ, ਬਈ ਉਹ ਪਤਾ ਨਹੀਂ
ਚ ਪਤਾ ਕੀ, ਹੁਣ ਫਰਕ ਵੀ ਪੈਂਦਾ ਹੈਗਾ, ਹੁਣ ਕਈ ਲੇਡੀਜ਼ ਨਾ ਬਹੁਤ ਜ਼ਿਆਦਾ, ਸਰਫ਼ ਡਾਈ ਵੀ ਯੂਜ ਯੂਜ ਕਰਦੀਆਂ ਨੇ ਮੈਂ ਦੇਖਿਆ ਹੈਗਾ, ਮੈਨੂੰ ਇਵੇਂ ਲੱਗਦਾ ਵੀ ਜ਼ਿਆਦਾ ਸਰਫ਼ ਯੂਜ ਕਰਨ ਨਾਲ ਕੱਪੜਾ ਜ਼ਿਆਦਾ ਖਰਾਬ ਹੁੰਦਾ ਹੈ। ਕਿਉਂਕਿ ਆਪਣਾ ਕੱਪੜਾ ਇੰਨਾ ਗੰਦਾ ਹੁੰਦਾ ਨੀ, ਉਹਦੇ ਚ ਇੰਨੇ ਤੁਸੀਂ ਕਹਿ ਲਓ ਵੀ ਸਰਫ ਦੀ ਲੋੜ ਨਹੀਂ ਹੁੰਦੀ ਹੈਗੀ, ਜਿੰਨਾ ਆਪਾਂ ਪਾ ਦਿੰਦੇ ਹਾਂ ਉਹਦੇ ਵਿੱਚ ਤੇ ਅਗਰ ਆਪਾਂ ਅਗਲੀ ਲੀਕ ਵੱਡ ਵਗੈਰਾ ਵੀ ਘੱਟ ਪਾਈਏ ਨਾ ਆਪਣੇ ਕੱਪੜੇ ਦੇ ਅਕੋਰਡਿੰਗ, ਸਾਡਾ ਕੱਪੜਾ ਕਿੰਨਾ ਗੰਦਾ ਹੈ, ਕਿੰਨਾ ਨਹੀਂ ਹੈ ਗਾ ਤੇ ਈਵਨ ਤੁਸੀਂ ਨਾ, ਮੈਂ ਤੁਹਾਨੂੰ ਵੈਸੇ ਐਡਵਾਈਸ ਕਰਾਂਗੇ ਅਗਰ ਕੋਈ ਜਿਵੇਂ ਸੂਟ ਧੋਣ ਵਾਲਾ ਆ ਹਨਾ, ਸੂਟ ਧੋਣ ਵਾਲਾ ਆ ਉਹਨੂੰ ਤੁਸੀਂ ਥੋੜਾ ਜਿਹਾ ਸਰਫ ਪਾ ਕੇ ਨਾ ਹੱਥ ਦੇ ਨਾਲ ਅੱਛੀ ਤਰ੍ਹਾਂ ਰਗ ਲੈਂਦੇ ਆ, ਤੁਸੀਂ ਉਹਨੂੰ ਦੇਖਣਾ ਧੋਤਾ ਹੋਇਆ, ਉਹਦੀ ਸ਼ਾਈਨ ਵ ਵੱਖਰੀ ਹੋਏਗੀ, ਜਿਹਨੂੰ ਤੁਸੀਂ ਬਹੁਤ ਜ਼ਿਆਦਾ ਸਰਫ ਪਾ ਕੇ ਧੋਤਾ ਹੋਏਗਾ ਨਾ ਉਹਦੀ ਸ਼ਾਈਨ ਵੇਖ ਨਾ ਉਹ ਇੱਕਦਮ ਡਲ ਹੋ ਆ ਹੋਏਗਾ, ਉਹਦੇ ਨਾਲ ਕੈਮੀਕਲ ਦੇ ਨਾਲ ਕੋਂਟੈ ਵਿਚ ਆਕੇ
ਹਾਂ ਹਾਂ ਹਾਂ ਹਾਂ ਉਹ ਤੇ ਹੈ, ਉਹ ਕਈਆਂ ਨੂੰ ਨਾ ਐਂ ਹੁੰਦਾ ਜੇ ਤੱਕ ਮਤਲਬ ਕਿ ਝੱਗ ਨੀ ਦਿਖਦੀ ਨਾ ਤਾਂ ਤੱਕ ਉਹੂੰ ਲੱਗਦਾ ਕਿ ਕੱਪੜਾ ਸਾਫ਼ ਨਹੀਂ ਹੋਇਆ ਬਟ ਉਹੀ ਗੱਲ ਨਾ ਜਿੰਨੀ ਜ਼ਿਆਦਾ ਛਾਗ ਤੇ ਕੈਮੀਕਲ ਉਹਨਾਂ ਜ਼ਿਆਦਾ ਤੇ ਹਨਾ ਕੋਟਨ ਦੇ ਕੱਪੜੇ ਹੋਰ ਜਲਦੀ ਪੇਂਟ ਹੁੰਦੇ ਨੇ ਚਲੋ ਕੋਈ ਨੀ ਮੈਂ ਨਾ ਪਤਾ ਕਰਨੀ ਆ ਦੋਨੋ ਮਸ਼ੀਨ ਦਾ ਪਤਾ ਓਕੇ ਜੀ ਥੈਂਕੂ ਜੀ ਹਾਂਜੀ ਸਤ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ